ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ।
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ।
ਬਸ ਵਧੀਆ ਵਧੀਆ ਫਰੀ ਹੋ।
ਹਾਂਜੀ ਹਾਂਜੀ ਫ੍ਰੀ ਸੀ
ਇੱਕ ਕੋਲ ਕਰ ਲਈਏ ਆ ਹਾਂਜੀ ਹਾਂਜੀ ਸਭ ਕੁ ਤੁਸੀਂ ਦੱਸੋ ਠੀਕ ਠਾਕ ਸਭ।
ਹਾਂਜੀ ਹਾਂਜੀ ਸਭ ਵਧੀਆ
ਓਕੇ ਓਕੇ ਹੋਰ ਟ੍ਰਿਪ ਕਿੱਦਾਂ ਦੀ ਰਹੀ।
ਟਰਿੱਪ ਸਾਡੀ ਵਧੀਆ ਗਈ ਸੀ। ਕਾਫ਼ੀ ਇੰਜੋਏ ਕੀਤਾ ਹਮ ਵਧੀਆ ਗਈ ਸੀ ਮਤਲਬ
ਹਾਂਜੀ ਹਾਂਜੀ
ਤੁਹਾਨੂੰ ਕੀ ਲੱਗਦਾ ਹੈ ਕਿ ਹਾਂ ਹਾਂ ਹਾਂ ਸਾਰਾ ਐਕਸਪਲੋਰ ਤੁਹਾਨੂੰ ਕੀ ਲੱਗਦਾ ਕਿ ਇਹ ਟੀ ਵੀ ਦੇਖ ਸਿੱਖਣਾ ਜ਼ਿਆਦਾ ਇੰਪੋਰਟੈਂਟ ਹੈ ਜਾਂ ਮੋਬਾਈਲ ਫ਼ੋਨ ਚਲਉਣਾ
ਹਮ ਦੇਖੋ ਆਪਣਾਮ ਜੇਕਰ ਸਹੀ ਤਰ੍ਹਾਂ ਯੂਜ ਕਰੋ ਤੇ ਫੇਰ ਤੇ ਮੋਬਾਇਲ ਵੀ ਬੈਸਟ ਆ ਵੈਸੇ ਤਾਂ ਆਪਣਾ ਟੀਵੀ ਜ਼ਿਆਦਾ ਬੈਸਟ ਰਹੇਗਾ ਕਿਉਂਕਿ ਜੇਕਰ ਚੈਨਲ ਪ੍ਰੋਗਰਾਮ ਪਿਛਲੇ ਆਉਣ ਤੇ ਸਾਰੀ ਖ਼ਬਰਾਂ ਵਗੈਰਾ ਸਾਰਾ ਕੁਛ ਦਿਖਦਾ ਆ
ਹਮ ਹਮ ਹਮ ਹਮ।
ਨਾਲੇ ਆਪਣੀ ਪੁਰਾਣੀ ਯਾਦਾਂ ਵੀ ਤਾਜ਼ੀਆਂ ਰਹਿੰਦੀਆਂ।
ਦੇਖੋ ਆਪਾਂ ਜਦੋਂ ਟੀ ਵੀ ਦੇਖਦੇ ਆਂ ਸਾਨੂੰ ਅ ਨਿਊਜ਼ ਅਵੇਅਰਨੈਸ, ਹਨਾ।
ਹਾਂਜੀ ਹਾਂਜੀ
ਸਾਡੀ ਜਿਹੜੀ ਸਕਿੱਲ ਹੈ ਉਹ ਡਿਵਲਪਮੈਂਟ ਹੁੰਦੀ ਹੈ ਸਾਨੂੰ ਅਲੱਗ ਅਲੱਗ ਕਲਚਰ ਦੇ ਬਾਰੇ ਪਤਾ ਪਤਾ ਲੱਗਦਾ ਏ
ਆਹੋ
ਹੈ ਨਾ ਆਪਾਂ ਜੇ ਐਜੂਕੇਸ਼ਨ ਵੀ ਆਪਾਂ ਕਰ ਸਕਦੇ ਹਾਂ ਉਹਦੇ ਵਿੱਚ ਅੱਜ ਕੱਲ੍ਹ ਜਿਹੜੇ ਵਾਈਫਾਈ ਨਾਲ ਚੱਲਦਾ ਏ ਟੀ ਵੀ
ਹਾਂਜੀ ਅੱਜ ਕੱਲ ਟੈਕਨੋਲੋਜੀ ਦੇ ਹਿਸਾਬ ਨਾਲ ਟੀਵੀ ਵੀ ਚੇਂਜ ਹੋ ਗਏ ਸਾਰੇ।
ਹਾਂ-ਹਾਂ-ਹਾਂ-ਹਾਂ।
ਟੀਵੀ ਹੋਰ ਫੋਨ ਚ ਕੁਛ ਫ਼ਰਕ ਨੀ ਰਿਆ ਜੋ ਕੁੱਝ ਟੀਵੀ ਚ ਆ ਉਹੀ ਕੁਝ ਫੋਨ ਚੇ ਆ, ਜੋ ਫੋਨ ਚ ਉਹੀ ਟੀਵੀ ਚ।
ਹਮ। ਆਪਾ ਐਂਟਰਟੇਨਮੈਂਟ ਜੇ, ਆਪਾ ਗਾਣੇ ਵੀ ਸੁਣ ਸਕਦੇ ਆ ਦੇਖੋ। ਹਨਾ। ਜਦੋ ਸਾਡਾ ਮੂਡ ਸੈਡ ਜਿਆ ਹੁੰਦਾ ਏ, ਤੇ ਅਪਾ ਗਾਣੇ ਸੁ ਣ ਲੈਨੇ ਆ।
ਜੀ, ਹੁਣ ਤੇ ਟੀਵੀ ਚ ਵੀ ਉਹੀ ਚੈਨਲ ਆ ਰੇ ਨੇ ਹਮ। ਫੋਨ ਚ ਵੀ ਉਹੀ ਚੈਨਲ ਆ ਰੇ, ਤੇ ਟੀਵੀ ਚ ਵੀ ਉਹੀ ਚੈਨਲ ਆ ਸਭ ਕੁਛ ਤੇ ਹੁਣ ਫੋਨ ਚ ਹੀ ਦਿਖਾਈ ਜਾ ਰਹੇ ਨੇ, ਅੱਜ ਕੱਲ੍ਹ ਤੇ ਟੀਵੀ ਪਰ ਨਾ ਮਾਤਰ ਤੇ ਹੋ ਗਿਆ ਹੁਣ ਤੇ।
ਬਿਲਕੁਲ- ਬਿਲਕੁਲ। ਸਾਨੂੰ, ਉਹ ਬੱਚਿਆਂ ਨੂੰ ਕਲਚਰ ਦੇ ਬਾਰੇ ਪਤਾ ਲੱਗਦਾ ਐ।
ਜੀ ਜੀ। ਟੀ ਵੀ ਕੋ, ਟੀ ਵੀ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਐਸੀ ਗੱਲ ਨੀ ਐ ਹੁਣ ਫੋਨਾਂ ਨੇ ਆਪਣਾ ਥੋੜਾ ਜਾ ਅਪਣਾ ਅਪਣਾ ਕਬਜ਼ਾ ਕਰਦੇ ਹੁਣ ਫੋਨਾਂ ਨੇ, ਫੋਨਾਂ ਦਾ ਚੱਲਦਾ ਆ ਹੁਣ ਹਿਸਾਬ ਕਿਤਾਬ ਸਾਰਾ।
ਹਾਂਜੀ ਹਾਂਜੀ।
ਫੋਨ ਜਾਦਾ ਚਲ ਰੇ ਨੇ। ਹਰ ਬੱਚੇ ਕੋਲ ਫੋਨ ਏ। ਛੋਟੇ ਤੋਂ ਛੋਟੇ ਕੋ, ਵੱਡੇ ਤੋਂ ਵੱਡੇ ਕੋ।
ਹਾਂਜੀ ਹਾਂਜੀ। ਬਸ ਏਹ ਈ ਐ ਕਿ ਆਪਾਂ ਟੀ ਵੀ ਚ ਨਿਊਜ਼ ਵਗੈਰਾ ਵਧੀਆ ਸੁਣ ਸਕਦੇ ਆ।
ਜੀ ਜੀ, ਹੁਣ ਤੇ ਅਪਣਾ ਜੇੜੇ ਨਿਊਜ਼ ਰਿਪੋਰਟਰ ਵੀ ਹੈਗੇ ਆ, ਉਹ ਵੀ ਅਪਣਾ ਹੁਣ ਤੇ ਓਨਲਾਈਨ ਈ ਖ਼ਬਰਾਂ ਪਾਈ ਜਾ ਰਏ। ਹੁਣ ਉਹ ਵੀ ਸਾਰਾ ਕੁਛ ਫੋਨ ਤੇ ਈ ਚੱਲੀ ਜਾ ਰਿਆ ਗਾ। ਟੀਵੀ ਤੇ ਹੁਣ ਬਸ ਇੱਕ ਫੋਰਮੈਲਟੀ ਜੀ ਰਹਿ ਗੀ ਆ ਹੁਣ ਘਰੇ।
ਹਾਂ ਹਾਂ ਬਿਲਕੁਲ। ਨਈ ਆਪਾਂ ਤੇ ਘੱਟ ਈ ਫੋਨ ਦਿੰਨੇ ਆ। ਜੇ ਦੇਖਣਾ ਹੁੰਦਾ ਏ ਤੇ ਟੀ, ਕਿਉਂਕਿ ਦੇਖੋ ਆਪਾਂ ਫੋਨ ਕਿੰਨਾ ਕਲੋਜ਼ ਕਰਕੇ ਦੇਖਦੇ ਆ, ਤੇ ਟੀ ਵੀ ਸਾਡਾ ਸਾਮਣੇ ਲੱਗਿਆ ਦਾ ਆਪਾਂ ਦੂਰ ਕਰਕੇ ਵੇਖਾਂਗੇ। ਤੇ ਜੇ ਫੋਨ ਸਾਡੇ ਨਾਲ, ਆਈਸਾਇਟ ਵੀਕ ਹੋਏਗੀ ਸਾਡੀ ਫੋਨਾ ਨਾਲ।
ਹਮ ਉਹ ਤੇ ਹੈ। ਪਰ ਹੁਣ ਅੱਜ ਕੱਲ ਤੇ ਏਦੇ ਚ ਜੇੜੇ ਹੁਣ ਵੱਡੇ ਹੈਗੇ ਨੇ, ਉਹਨਾਂ ਕੋਲ ਵੀ ਫੋਨ ਐ। ਉਹ ਵੀ ਹੁਣ ਆਪਣਾ ਫੋਨ ਨਾਲ ਈ ਗੁਜ਼ਾਰਾ ਕਰਦੇ ਨੇ। ਸਾਰਾ ਕੁਝ ਉਹਨਾਂ ਨੂੰ ਫੋਨ ਚ ਈ ਮਿਲ ਜਾਂਦਾ ਆ। ਕੀ ਟੀ ਵੀ ਪਹਿਲਾਂ ਵੱਡੇ ਓ ਵੇਖਦੇ ਹੀ
ਅ ਪਹਿਲਾਂ ਐਵੇਂ ਹੁੰਦਾ ਸੀ, ਅਪਡੇਟਸ ਨੀ ਹੁੰਦੀਆਂ ਸੀ ਹੁਣ ਅੱਜ ਕੱਲ੍ਹ ਅਪਡੇਟ ਸਾਰੀਆਂ ਫੋਨਾਂ ਤੇ ਪਹਿਲਾ ਈ ਪਤਾ ਲੱਗ ਜਾਂਦੀਆਂ ਸਾਨੂੰ। ਕੋਈ ਵੀ ਨਿਊਜ਼ ਹੁੰਦੀ ਏ, ਮੌਸਮ ਖਰਾਬ ਹੁੰਦਾ ਏ। ਤੇ-ਤੇ ਸਾਡੇ ਕੋਲ ਪਹਿਲੇ ਆ ਜਾਂਦੇ ਕੇ ਹਾਂ ਬਾਰ ਸਾਨੂੰ ਹੁਣ ਅ-ਜਦੋਂ ਆਨੀ ਹੁੰਦੀ ਏ ਸਾਰੇ ਸ਼ਹਿਰਾਂ ਚ ਪਤਾ ਲੱਗ ਜਾਂਦੇ। ਇੱਧਰ-ਇੱਧਰ-ਇੱਧਰ ਬਾਰਿਸ਼ ਆਏਗੀ।
ਹਾਂਜੀ-ਹਾਂਜੀ ਹਾਂ।
ਐਡਵਾਂਟੇਜਿਸ ਬਹੁਤ ਨੇ ਹੁਣ। ਅ ਹਾਂ ਹਾਂ ਮੋ ਬਾਈਲ ਦੇ ਅਡਵਾਂਟੇਜਿਸ ਬਹੁਤ ਨੇ, ਡਿਸਅਡਵਾਂਟੇਜਿਸ ਵੀ ਬਹੁਤ ਨੇ ਅੱਜ ਕੱਲ੍ਹ ਲੋਕ ਬਿਮਾਰ ਹੋ ਰਹੇ ਨੇ, ਕਿਸ ਕਾਰਨ ਹੋ ਰੇ, ਫ਼ੋਨ ਜ਼ਿਆਦਾ ਯੂਜ਼ ਕਰਦੇ ਨੇ।
ਹੋਰ ਤੁਸੀਂ ਰੋਟੀ ਵਗੈਰਾ ਛੱਕਲੀ ਆ, ਸਾਰਿਆਂ ਨੇ?
ਹਾਂਜੀ ਹਾਂਜੀ ਹਾਂਜੀ। ਬਸ ਹੁਣੇ ਵੋਕ ਕਰ ਰੀ ਸੀ ਤੇ ਤੁਆਡੀ ਕੋਲ ਆ ਗਈ, ਮੈਂ ਕਿਹਾ ਚਲੋ ਕੋਲ ਤੇ ਗੱਲ ਕਰੀਏ।
ਅ
ਹੋਰ ਦੱਸੋ, ਤੁਸੀਂ ਕੀ ਕਰ ਰਹੇ ਸੀ।
ਮੈਂ ਬਸ ਬੈਠਾ ਹੀਗਾ ਵੇਟ ਈ ਕਰ ਰਿਆ
ਅੱਛਾ।
ਹਾਂਜੀ।
ਵਧੀਆ ਗੱਲ ਏ,
ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ।
ਫੇਰ ਮੈਂ ਕਿਹਾ ਤੁਹਾਨੂੰ ਫੋਨ ਕਰਨਾ ਬਹੁਤ ਟਾਈਮ ਹੋ ਗਿਆ। ਤੁਹਾਡੇ ਨਾਲ ਗੱਲ ਕੀ ਕੀਤੀ।
ਹਾਂਜੀ-ਹਾਂਜੀ, ਤੇ ਤੁਸੀ? ਜੀ ਹਾਂਜੀ-ਹਾਂਜੀ ਫਿਟਨੈਸ ਦਾ ਧਿਆਨ ਰੱਖ ਦਿਓ, ਤੁਸੀ?
ਜੀ, ਜੀ ਫਿਟਨੈੱਸ ਕਰਦੇ ਹਾਂ ਆਪਾਂ। ਮਹਾਰਾਜ ਦੀ ਕਿਰਪਾ ਆ ਗੀ। ਜਿੰਮ ਵਗੈਰਾ ਜੋਇਨ ਕੀਤੀ ਦੀ ਆ, ਥੋੜੀ ਬਹੁਤੀ ਕਰ ਲਈ ਦੀ ਐ। ਨਾਲੇ ਸਰੀਰ ਸੈੱਟ ਰਹਿੰਦਾ, ਚੱਲਦਾ ਰਹਿੰਦਾ ਆ।
ਵਧੀਆ ਗੱਲ ਏ।
ਹਾਂਜੀ-ਹਾਂਜੀ, ਅੱਜ-ਕੱਲ੍ਹ ਨਾ ਆਪਣਾ ਜਰੂਰੀ ਵੀ ਹੋਗੀ, ਬਹੁਤ ਇੱਕ ਲਾਈਫ ਸਟਾਈਲ ਜਿਆ ਈ ਬਣ ਗਿਆ ਦੇ ਸੈਰ ਕਰਨੀ ਚਾਹੀਦੀ ਐ, ਹਰ ਬੰਦੇ ਨੂੰ ਲੇਡੀਜ਼ ਨੂੰ ਜਿੱਦਾਂ ਯੋਗਾ ਵਗੈਰਾ ਕਰਨੀ ਚਾਈਦੀ ਐ, ਫਿਟਨੈਸ ਕਰਦੀਆਂ ਅੱਜ-ਕੱਲ ਲੇਡੀਜ਼ ਜਿੰਮ ਵਗੈਰਾ ਵੀ ਕਰਦੀਆਂ ਬਹੁਤ। ਬਹੁਤ ਨੇ ਜੇੜੀ ਜਿੰਮ ਵੀ ਕਰਦੀਆਂ, ਯੋਗਾ ਵੀ ਕਰਦੀਆਂ ਬਹੁਤ। ਨਾ ਆਪਣਾ ਹੀ, ਆਪਣੀ ਜੇ ਬੋਡੀ ਸਹੀ ਹੈ, ਤੇ ਅੱਗੇ ਸਭ ਕੁਝ ਸਹੀ ਹੈ।
ਦੇਖੋ ਆਪਾਂ ਹੁਣ ਯੋਗਾ, ਵਗੈਰਾ ਤਾਂ ਚੱਲਣਾ ਹੀ ਹੁੰਂਦੀ।
ਹਾਂ,
ਤੇ ਆਪ ਆਪਦੇ ਆਪ ਵੋਕ ਨਾਲ ਕੀ ਹੁੰਦਾ ਹੈ, ਸਵੇਰ-ਸਵੇਰੇ ਵੋਕ ਕੀਤੀ। ਅਤੇ ਸਾਨੂੰ ਫਰੈਸ਼ ਹਵਾ ਮਿਲੇਗੀ, ਔਕਸੀਜਨ ਮਿਲੇਗਾ। ਹਨਾ,
ਜੀ ਜੀ ਬਿਲਕੁਲ-ਬਿਲਕੁਲ ਮੇਨ ਤੇ ਸਾਡਾ।
ਕਿਉਂਕਿ ਹਾਂ-ਹਾਂ ਕਿਉਂਕਿ ਸਵੇਰੇ-ਸਵੇਰੇ ਹਵਾ ਬਿਲਕੁਲ ਸਾਫ ਹੁੰਦੀ ਹੈ, ਤੇ ਪੋਲਿਊਸ਼ਨ ਵੀ ਘੱਟ ਹੁੰਦਾ ਜੀ।
ਆਪਣਾ ਫਾਸਟ ਫੂਡ ਵਗੈਰਾ ਅਵੋਇਡ ਕਰਨੇ ਚਾਹੀਦੇ, ਫਲ ਫਰੂਟ ਜ਼ਿਆਦਾ ਸਕਣੇ।
ਹਾਂਜੀ-ਹਾਂਜੀ ਸਾਡੀ ਹੈਲਥ ਵੀ ਵਧੀਆ ਰਹਿੰਦੀ ਹੈ, ਆਪਾਂ ਵੋਕ ਕਰਦੇ ਹਾਂ। ਅਤੇ ਬੀ ਪੀ ਕੰਟਰੋਲ 'ਚ ਰਹਿੰਦਾ ਏ। ਸ਼ੂਗਰ ਦੇ ਵੇਟ ਨੂੰ ਵੀ ਘਟਾਉਂਦਾ ਏ, ਮਸਲ ਮਜ਼ਬੂਤ ਹੁੰਦੀਆਂ ਨੇ ਉਹ ਦੇ ਨਾਲ, ਮਤਲਬ ਕਾਫ਼ੀ ਮੂਡ ਵੀ ਸਾਡਾ ਵਧੀਆ ਰਹਿੰਦਾ ਐ, ਨਾਲੇ ਆਪਾਂ ਬੈਟਰ ਸਲੀਪ ਵੀ ਕਰ ਸਕਦੇ ਹਾਂ ਸੋ ਸਕਦੇ ਹਾਂ ਆਪਾਂ ਵਧੀਆ ਹੈ ਕਾਫੀ ਬੈਨੀਫਿਟਸ ਨੇ ਨਾ ਇਹਦੇ ਵੋਕੇ ਜਲਦੀ ਉੱਠਣ ਦੇ
ਹਾਂਜੀ ਬਿਲਕੁਲ ਬਿਲਕੁਲ ਹੈ ਤੇ ਹੈ ਸਹੀ ਗੱਲ ਹੈ ਕਰੋ ਤੁਸੀਂ ਕਰਦੇ ਹੋ ਤੇ ਆਪਣਾ ਛੱਡਣਾ ਨਾ ਵਧੀਆ ਕਰਦਾ
ਹਮ ਹਮ ਸਾਨੂੰ ਸਵੇਰੇ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਰਾਤੀ ਅਤੇ ਡਿਨਰ ਤੋਂ ਬਾਅਦ ਵੋਕ ਕਰਨੀ ਚਾਹੀਦੀ ਹੈ। ਨਾਲੇ ਦੇ ਨਾਲ ਟਾਈਮ ਦੇਖੋ ਮੈਨ, ਆਪਾਂ ਸਵੇਰੇ ਉੱਠਾਂਗੇ। ਅਤੇ ਆਪੇ ਸਾਰਾ ਉਹਦੇ ਟਾਈਮ ਦੇ ਅਕੋਡਿੰਗ ਕੰਮ ਹੋਏਗਾ। ਤੇ ਆਪੇ ਸਾਡੀ ਹੈਲਥ ਵੀ ਠੀਕ,
ਜੀ, ਹਾਂਜੀ, ਬਿਲਕੁਲ-ਬਿਲਕੁਲ-ਬਿਲਕੁਲ ਆਪਣਾ, ਖਾਣਾ-ਪੀਣਾ ਪ੍ਰੋਪਰ ਹੋਣਾ ਚਾਹੀਦਾ ਆ, ਟਾਈਮਿੰਗ ਨਾਲ ਤੇ ਨਾਲ ਆਪਣੀ ਮੀਰ ਹੋਣੀ ਚਾਹੀਦੀ ਘੱਟੋ-ਘੱਟ ਤਿੰਨ ਚ ਤਿੰਨ-ਚਾਰ ਤੇ ਮੀਰ ਹੋਣੀ ਚਾਹੀਦੀ ਹੈ, ਚਾਰ ਮੀਲ ਦਿਨ ਦੀ।
ਹਾਂਜੀ।
ਜਿਹਦੇ ਨਾਲ ਆਪਣਾ ਹਾਂਜੀ ਮਸਲ ਵੀ ਸਹੀ ਰਹਿੰਦੇ ਨੇ। ਨਾਲੇ। ਐਨਰਜੈਟਿਕ ਰਹਿੰਦਾ ਬੰਦਾ ਵੀਕ ਫੀਲ ਨਹੀਂ ਕਰਦਾ ਜ਼ਿਆਦਾ
ਹਾਂਜੀ।
ਗਰਮੀ ਜ਼ਿਆਦਾ ਆ ਤੇ ਸੈਲਡ ਜ਼ਰੂਰ ਹੋਣਾ ਚਾਹੀਦਾ ਆ ਇੱਕ ਮੀਨ ਉਤੇ ਜ਼ਰੂਰੀ ਹੋ ਗਿਆ ਹੁਣ ਤੇ
ਹਾਂਜੀ। ਵਧੀਆ ਗੱਲ ਏ ਨਾਲੇ। ਸਾਨੂੰ ਬਾਹਰ ਦੀ ਚੀਜ਼ਾਂ ਘੱਟ ਅਵੋਇਡ ਕਰਕੇ ਫਰੂਟਸ ਵਗੈਰਾ ਜ਼ਿਆਦਾ ਖਾਣੇ ਚਾਹੀਦੇ ਹੁੰਦੇ ਤੁਸੀਂ ਦੱਸ। ਜ੍ਰਸੀ।
ਜੀ ਜੀ ਸਬਜ਼ੀਆਂ ਵਗੈਰਾ ਫਲ ਫੂ ਫ ਨਖਰੇ ਕਰਦੇ ਨੇ ਅੱਜ ਕੱਲ ਦੇ ਬੱਚੇ ਫਾਸਟ ਫੂਡ ਵੱਲ ਜ਼ਿਆਦਾ ਭੱਜਦੇ ਨੇ
ਹਮ ਹਮ ਹਮ ਫਾਸਟ ਫੂਡ ਵੱਲ ਜ਼ਿਆਦਾ ਧਿਆਨ ਬੱਚਿਆਂ ਦਾ ਅੱਜ ਕੱਲ੍ਹ ਸਾਰੇ ਹੀ ਇਸ ਤਰ੍ਹਾਂ ਦੇ ਨੇ ਨਾ ਬੱਚੇ
ਹਾਂ ਜੀ ਬਿਲਕੁਲ
ਬੱਚਿਆਂ ਦਾ ਕੁਛ ਨਹੀਂ ਪਤਾ ਲੱਗਦਾ। ਫਿਰ ਬਿਮਾਰ ਵੀ ਹੋ ਜਾਂਦੇ ਨੇ ਬੜੀ ਜਲਦੀ।
ਬਿਲਕੁਲ ਬਿਲਕੁਲ ਬਿਮਾਰ ਵੀ ਹੋ ਜਾਂਦੇ ਬਹੁਤ ਇਮਿਊਨ ਇਮਿਊਨ ਸਿਸਟਮ ਬੱਚਿਆਂ ਦਾ ਸਟਰੋਂਗ ਨਹੀਂ ਹੈ।
ਉਹੀ ਨਾ ਹੈ। ਅਨਹਲਥੀ ਫੂਡ ਖਾਣਾ।
ਡ ਡਜਸਟ ਨਹੀਂ ਹੁੰਦਾ ਫਿਰ ਫੂਡ
ਹਮ।
ਫਾਸਟ ਫੂਡ ਜ ਫਿਰ ਉਹ ਲੱਗਦੀ ਹੈ। ਬਿਮਾਰੀਆਂ ਲੱਗਦੀ ਹੈ। ਮੰਨਦੇ ਨੀ ਨਾ ਬੱਚੇ ਅੱਜ, ਕੱਲ ਦੇ।
ਹਾਂਜੀ, ਹਾਂਜੀ ਬਿਲਕੁਲ
ਅਵੋਇਡ ਕਰਨਾ ਚਾਹੀਦਾ ਆ ਸਭ ਨੂੰ ਬਿਲਕੁਲ ਚੰਗੀਆਂ ਚੀਜ਼ਾਂ ਬਹੁਤ ਨੇ ਮਾਰਕੀਟ ਵਿਚ। ਵੈਸੇ ਜੇ ਆਪਣਾ ਜ਼ਿਆਦਾ ਹੀ ਮਨ ਕਰਦਾ ਆ ਤੇ ਬੰਦਾ ਘਰੇ ਬਣਾ ਦੇ। ਸਭ ਤੋਂ ਬੈਸਟ ਆ ਪਤਾ ਤੇ ਹੈ ਕੀ ਕੁਛ ਬਣਾਇਆ ਆਪਾਂ ਨੇ ਕੀ ਕੁੱਝ ਖਾ ਰਹੇ ਹ। ਹਨਾ ਪਤਾ ਤੇ ਹੈਮ ਕਿਹੜੀ ਸਬਜ਼ੀ ਖਾ ਰਹੇ ਹਾਂ ਆਪਾਂ ਕਦ ਦੀ ਹੈ ਕਿੰਨੇ ਦਿਨ ਦੀ ਹੈ। ਹੁਣ ਬਾਹਰ ਦਾ ਤੇ ਕੁਛ ਪਤਾ ਹੀ ਨਹੀਂ ਲੱਗਦਾ।
ਹਮ ਉਹ ਤੇ ਦੇਖੋ ਨੂਡਲਸ ਨੇ ਹੁਣ ਉਹ ਵੀ ਕਦੋਂ ਦੇ ਰੱਖੇ ਦੇ ਨੇ ਪਤਾ ਥੋੜੀ ਨਾ
ਜੀ, ਜੀ।
ਬਾਕੀ
ਹੈਲੋ।